ਹੈਲੋ।
ਹੈਲੋ।
ਸਸ ਸੀ ਕਾਲ ਜੀ।
ਸਸ ਸੀ ਅਕਾਲ ਜੀ।
ਕਿਵੇਂ ਹੋ ਵਧੀਆ?
ਹਾਂਜੀ, ਤੁਸੀ ਦੱਸੋ?
ਠੀਕ ਆ ਵਧੀਆ ਘਰੇ ਠੀਕ ਸਭ
ਬਹੁਤ ਵਧੀਆ ਤੁਸੀਂ ਦੱਸੋ?
ਵਧੀਆ ਵਧੀਆ ਜੀ, ‌ਹੋਰ ਸੁਣਾਓ
ਬਸ ਤੁਸੀਂ ਸੁਣਾਓ ਕੀ ਕਰ ਰਹੇ ਸੀ
ਬਸ ਮੈਂ ਤਾਂ ਫ੍ਰੀ ਸੀ ਤੁਸੀਂ ਦੱਸੋ ਕੋਈ ਕੰਮ ਤਾਂ ਨਹੀਂ ਕਰ ਰਹੇ ਸੀ, ਚਲੋ ਜੀ ਅੱਛਾ ਜੀ ਸੁਬਾਹ ਸੁਬ ਚ ਕਿੰਨੀ ਕ ਜਲਦੀ ਉੱਠਦੇ ਹੋ
ਮੈਂ ਉੱਠ ਜਾਣੀ ਆ ਸੱਤ ਕ ਵਜੇ
ਲੇਟ ਉੱਠਦੇ ਆ ਮਤਲਬ
ਹਾਂ
ਗ਼ਲਤ ਗੱਲ ਆ ਵੈਸੇ ਨਾ ਚਲ ਕੋਈ ਨੀ ਮੈਂ ਉੱਠ ਜਾਂਦੀ ਆ ਸਾਢੇ ਪੰਜ ਵੈਸੇ ਤਾਂ ਇਹ ਵੀ ਲੇਟ ਹੀ ਏ ਪਰ ਫਿਰ ਵੀ ਥੱਕ ਜਾਈਦਾ ਕੰਮ ਕਰਕੇ ਸਾਢੇ ਪੰਜ ਕੁ ਉੱਠ ਖੜੀ ਦਾ, ਹਾਂਜੀ ਹਾਂਜੀ। ਬੱਚਿਆਂ ਨੂੰ ਵੀ ਇਹੀ ਕਹਿਣਾ ਚਾਹੀ ਜਿੱਦਾਂ ਹਨਾ ਵੀ ਤੜਕੇ ਸੁਨੇਹਾ ਉਠਣਾ ਚਾਹੀਦਾ ਐ, ਚਾਹੇ ਕੋਈ ਕੰਮ ਹੈ, ਚਾਹੇ ਨਹੀ ਹੈ। ਕਿਉਂਕਿ ਜਿਹੜੀ ਸੁਬਾਹ ਦੀ ਤਾਜ਼ਗੀ ਵਾਲੀ ਹਵਾ ਹੁੰਦੀ ਹੈ ਹਨਾ, ਠੰਡੀ ਹਵਾ ਹੁੰਦੀ ਐ। ਉਹ ਆਪਣੀ ਸਿਹਤ ਲਈ ਕਿੰਨੀ ਚੰਗੀ ਐ ਹਨਾ, ਉਹੀ ਜੇ ਆਪਾਂ ਉਠਾਂਗੇ ਅੱ ਅੱਠ ਵਜੇ ਨੋ ਵਜੇ ਕਈ ਬੱਚੇ ਤਾਂ ਦਸ-ਦਸ ਗਿਆਰਾਂ ਵਜੇ ਤੱਕ ਸੁੱਤੇ ਰਹਿੰਦੇ ਆ, ਹਨਾ ਜਾਂ ਵੱਡੇ ਵੀ ਕਈ ਵਾਰ ਸੁੱਤੇ ਰਹਿੰਦੇ ਆ ਥੱਕ ਜਾਂਦੇ ਆ ਜਦੋਂ ਤਾਂ ਉਹ ਜਿਹੜੇ ਸੂਰਜ ਇੰਨੀ ਗੰਦੀ ਗਰਮੀ ਏ ਉੱਠਣ ਸਾਰਾ ਆਪਣੇ ਉਹ ਦਿਮਾਗ 'ਤੇ ਵਹਿੰਦੀ ਏ ਅਸਰ ਪੈਂਦਾ ਏ ਅੱਖਾਂ 'ਤੇ ਅਸਰ ਪੈਂਦਾ ਏ ਔਰ ਸਾਰਾ ਦਿਨ ਐਈ ਲੱਗੀ ਜਾਂਦਾ ਵੀ ਹਜੇ ਵੀ ਸੌਂ ਜੀਏ ਪੈ ਜੀਏ ਥੱਕੇ ਪਏ ਆ ਹਨਾ ਅਲੱਗ ਤੋ ਹੀ ਹੈ ਨਾ ਹਾਂ ਤੁਸੀਂ ਕਿ ਰਾਏ ਦਓਗੇ ਸੁਬਾਹ ਉੱਠਣ ਤੇ ਜਲਦੀ ਉੱਠਣ ਤੇ ਚਲੋ ਤੁਸੀਂ ਨਹੀਂ ਉੱਠਦੇ ਵੈਸੇ ਹੀ ਤੁਹਾਨੂੰ ਪਤਾ ਹੋਊਗਾ ਨਾ ਫਾਇਦੇ ਕੀ ਏ ਸੁਬਾਹ ਉੱਠਣ ਦੇ
ਬਸ ਉੱਠਣਾ ਚਾਹੀਦਾ ਸਵੇਰੇ ਮਾਇੰਡ ਫਰੈਸ਼ ਹੋ ਜਾਂਦਾ ਏ ਆ
ਹਾਂਜੀ, ਹਾਂਜੀ
ਬਸ ਮਾਇੰਡ ਫਰੈਸ਼ ਰਹਿੰਦਾ ਸਵੇਰੇ ਸਵੇਰੇ ਉੱਠ ਕੇ ਕੁੱਝ ਵੀ ਕਰ ਸਕਦੇ ਆ ਅਸੀਂ
ਹਾਂਜੀ ਸਰੀਰ ਨੂੰ ਵੇਖੋ ਕਿੰਨੀ ਜ਼ਿਆਦਾ ਰਾਹਤ ਮਿਲਦੀ ਹੈਗੀ ਹੈ ਜਦੋਂ ਆਪਾਂ ਸੁਬਾਹ ਉੱਠਦੇ ਆ ਔਰ ਕੰਮ ਦੇਖੋ ਜਿੰਨੀ ਜ਼ਿਆਦਾ ਹੀ ਸੰਦੇਹਾ ਜਿਸ ਦਿਨ ਆਪਾਂ ਸੰਦੇਹਾਂ ਉੱਠ ਖੜੀਏ ਚਲੋ ਆਪਾਂ ਘਰ ਦੀਆਂ ਲੇਡੀਜ਼ ਹੁੰਦੀਆਂ ਨਾ ਜਿਹੜੀਆਂ ਔਰਤਾਂ ਹੁੰਣਗੀਆ ਚੱਲ ਸਾਰਾ ਦਿਨ ਕੰਮ ਕਰਕੇ ਥੱਕ ਜਾਣੀਆਂ ਹਨਾ ਦੁਪਹਿਰੇ ਵੀ ਕਈ ਵਾਰ ਰੈਸਟ ਕਦੇ ਦੁਪਹਿਰੇ ਵੀ ਆਰਾਮ ਕਰਨਾ ਨਹੀਂ ਮਿਲਦਾ ਸੁਬਾਹ ਚਲੋ ਨਹੀਂ ਉੱਠਿਆ ਜਾਂਦਾ ਹਨਾ ਤੜਕੇ ਸਦੇਆ ਪਰ ਫਿਰ ਵੀ ਦੇਖੋ ਹਨਾ ਆਪਾਂ ਜਿਸ ਦਿਨ ਸੰਦੇਹਾਂ ਉੱਠ ਖੜਦੇ ਆ ਕੋਈ ਘਰ ਦੇ ਵਿੱਚ ਵੀ ਜਾਂ ਤਿਉਹਾਰ ਹੁੰਦਾ ਏ ਜਾਂ ਕੋਈ ਪ੍ਰੋਗਰਾਮ ਹੁੰਦਾ ਏ ਜਿਸ ਉਹਦੋ ਆਪਾਂ ਸੰਦੇਆ ਉੱਠਦੇ ਤਾਂ ਕੰਮ ਦੇਖੋ ਕਿੰਨੀ ਜਲਦੀ ਹੋ ਜਾਂਦਾ ਏ ਨਾ ਆਪਾਂ ਪੰਜ ਵਜੇ ਉੱਠੀਏ ਜਾਂ ਸਾਢੇ ਪੰਜ ਉੱਠੀਏ
ਹਾਂਜੀ, ਹਾਂਜੀ ਕਈ ਵਾਰ ਏਦਾਂ ਹੋ ਜਾਂਦਾ ਵੀ ਰਾਤ ਨੂੰ ਲੇਟ ਸੋਈਦਾ ਫੇਰ
ਤੁਹੀ ਕਹਿ ਰਹੇ ਨਾ ਵੀ ਆਪਾਂ ਥੱਕ ਜਾਣੇ ਆ ਸਾਰਾ ਦਿਨ ਕੰਮ ਕਰਕੇ ਕਿ ਸੁਬਾਹ ਨਹੀਂ ਉੱਠਿਆ ਜਾਂਦਾ ਏ ਪਰ ਫਿਰ ਵੀ ਆਪ ਆਪਣੀ ਰਾਏ ਇਹ ਐ ਨਾ ਵੀ ਚਲੋ ਕੰਮ ਨਿਬੇੜ ਕੇ ਸੰਦੇਹਾਂ ਸੰਦੇਹਾਂ ਉੱਠੀਏ ਸੁਬਾਹ ਹਨਾ ਸੁਬਾਹ ਦੀ ਜਿਹੜੀ ਫਰੈਸ਼ ਜਿਹੜੀ ਜਵਾਂ ਤਾਜ਼ਗੀ ਵਾਲੀ ਹਵਾ ਹੈਗੀ ਉਹ ਸਰੀਰ ਚ ਭਾਵੇਂ ਤਾਂ ਸਾਰਾ ਦਿਨ ਹੀ ਕਿੰਨਾ ਵਧੀਆ ਲੰਘਦਾ ਏ ਸਰੀਰ ਵਧੀਆ ਰਹਿੰਦਾ ਏ ਬਿਮਾਰੀਆਂ ਤੋਂ ਮੁਕਤ ਹੋ ਜਾਂਦੇ ਆ ਆਪਾਂ ਪਹਿਲਾਂ ਪਹਿਲਾਂ ਦੇਖੋ ਹਨਾ ਆਪਾਂ ਕਿਸੇ ਛੋਟੇ ਬੱਚੇ ਦੀ ਗੱਲ ਨਹੀਂ ਸੁਣੀ ਸੀਗੀ ਬੱਚਾ ਬਿਮਾਰ ਹੋ ਜਾਂਦਾ ਸੀਗਾ ਜਾਂ ਕੋਈ ਜਿਹੜੇ ਆਹ ਰੋਗ ਚੱਲ ਰਹੇ ਨੇ ਬੱਚਿਆਂ ਨੂੰ ਹਨਾ ਕਿਸੇ ਨੂੰ ਦਮੇ ਦਾ ਕਿਸੇ ਨੂੰ ਕੋਈ ਰੋ ਰੋਗ ਹੈਗਾ ਪਹਿਲਾਂ ਛੋਟੇ ਬੱਚਿਆਂ ਨੂੰ ਇਹ ਰੋਗ ਨੀ ਕਦੇ ਵੀ ਹੋਏ ਸੀਗੇ
ਹਾਂਜੀ, ਹਾਂਜੀ
ਹੁਣ ਦੇਖੋ ਹੁਣ ਛੋਟੇ ਛੋਟੇ ਬੱਚੇ ਹਸਪਤਾਲਾਂ ਦੇ ਵਿੱਚ ਦਾਖਲ ਪਏ ਹੁੰਦੇ ਆ ਪੁੱਛਲੀਏ ਕੀ ਬਿਮਾਰੀ ਹੈਗੀ ਆ ਤਾਂ ਕਹਿ ਦੇਣਗੇ ਇਹਨੂੰ ਇਹਨੂੰ ਸਾਹ ਦੀ ਬਿਮਾਰੀ ਸੀਗੀ। ਕਹਿੰਦੇ ਹਨ ਨਾ ਕਈ ਸੁਣਦੇ ਹੀ ਆਪਾਂ ਗੱਲਾਂ ਜਾ ਕੇ ਜਾਂ ਕਿਸੇ ਹਸਪਤਾਲ ਜਾਂਦੇ ਹਾਂ ਕੋਈ ਆਪਣੇ ਰਿਸ਼ਤੇਦਾਰੀ ਰਿਸ਼ਤੇਦਾਰ ਨੂੰ ਦੇਖਣ ਜਾਂ ਕਈ ਵਾਰ ਆਪਾਂ ਹੀ ਕੋਈ ਦਵਾਈ ਲੈਣ ਚੱਲ ਜਾਈਏ।
ਹਾਂਜੀ ਹਾਂਜੀ।
ਉਹ ਗੱਲ ਹੈ ਨਾ।
ਬਿਲਕੁਲ।
ਹਾਂ ਬਸ ਅਸੀ ਚਾਹੁੰਨੇ ਆਾਂਗੇ ਵੀ ਸੁਬਾਹ ਥੋੜਾ ਜਲਦੀ ਉੱਠਿਆ ਜਾਵੇ ਜਿਹੜੀ ਨਾ ਜਾਂ ਸੁਬਾਹ ਦੀ ਸੈਰ ਸੈਰ ਕਰਿਓ ਸੱਤ ਵਜੇ ਵੀ ਉੱਠ ਉੱਠ ਕੇ ਆਪਾਂ ਜੇ ਸੈਰ ਕਰਦੇ ਹਾਂ ਦੇਖੋ ਫੇਰ ਵੀ ਠੰਢਡੀ ਹਵਾ ਤਾਂ ਲੱਗਦੀ ਹੈ ਸਰੀਰ ਨੂੰ।
ਹਾਂ ਹਾਂ ਲੱਗਦੀ ਆ।
ਹਮ ਹਾਂਜੀ ਬਸ ਤੁਸੀਂ ਵੀ ਕਰਦੇ ਵਿੱਚ ਬੱਚੇ ਹੋਣਗੇ ਨਾ।
ਨਹੀਂ ਨਹੀਂ ਮੈਂ ਤਾਂ ਸਟਡੀ ਕਰਦੀ ਹਾਂ।
ਅੱਛਾ ਜੀ ਹਾਂਜੀ ਕੋਈ ਚਾਚੇ ਤਾਏ ਦੇ ਛੋਟੇ ਬੱਚੇ ਹੋਣਗੇ ਜਾਂ ਭਰਾਵਾਂ ਦੇ ਜਾਂ ਕੋਈ ਰਿਸ਼ਤੇਦਾਰਾਂ ਦੇ ਹੁੰ
ਹਾਂਜੀ, ਹਾਂਜੀ, ਹਾਂਜੀ
ਹੂੰ ਹਾਂ ਬਸ ਉਹਨਾਂ ਨੂੰ ਆਪਾਂ ਸਲਾਹ ਦੇਣੀ ਚਾਹੀਦੀ ਏ ਕਿ ਸੁਬਾਹ ਥੋੜ੍ਹਾ ਸੰਦੇਹਾਂ ਉੱਠਣਾ ਚਾਹੀਦਾ ਹਨਾ ਕਿਉਂ ਕੰਮ ਤਾਂ ਦੇਖੋ ਹਰੇਕ ਹੀ ਹੁੰਦੇ ਨੇ ਕੋਈ ਵੀ ਇਹੋ ਜਿਹਾ ਇਨਸਾਨ ਹੈ ਨੀ ਅੱਜ ਕੱਲ੍ਹ ਦੀ ਦੁਨੀਆਂ ਦੇ ਵਿੱਚ ਜਿਹੜਾ ਕੰਮ ਨੀ ਕਰਦਾ ਹੈਗਾ ਚਾਹੇ ਜੇ ਕੋਈ ਆਪਾਂ ਪੜ੍ਹਾਈ ਤੇ ਲੈ ਲਈਏ ਗੱਲ ਤਾਂ ਪੜ੍ਹਾਈ ਵੀ ਤੇ ਇੱਕ ਕੰਮ ਹੀ ਏ ਪੜ੍ਹਨਾ ਵੀ ਸਾਰਾ ਦਿਨ ਆਪਾਂ ਪੜ੍ਹੀ ਜਾਂਦੇ ਹਾਂ ਤੇ ਪੜ੍ਹਨਾ ਵੀ ਸੌਖਾ ਨਹੀਂੀ ਹੈਗਾ ਮੈਂ ਖੁਦ ਸਟੱਡੀ ਕਰਦੀ ਹਾਂ ਮੈਨੂੰ ਖੁਦ ਨੂੰ ਪਤਾ ਹੈਗਾ ਸਾਰਾ ਦਿਨ ਪੜ੍ਹਨਾ ਬਹੁਤ ਔਖਾ
ਹਾਂਜੀ ਹਾਂਜੀ।
ਹਨਾ ਆਪਾਂ ਕੋਈ ਵੀ ਕੰਮ ਲੈ ਲਓ ਚਾਹੇ ਬੱਚਿਆਂ ਤੇ ਲੈ ਲਓ। ੇ ਵੀ ਸਾਰਾ ਦਿਨ ਕੰਮ ਵਾਲਾ ਸਾ ਵੀ ਸਾਰਾ ਦਿਨ ਵਿਚਾਰੇ ਖੇਡਦੇ ਆ ਥੱਕਦੇ ਤਾਂ ਹੈ ਨਾ।
ਹਾਂਜੀ ਹਾਂਜੀ।
ਹਨਾ ਪਰ ਉਹੀ ਚ ਆਪਾਂ ਬੱਚਿਆਂ ਨੂੰ ਵੀ ਇਹੀ ਸਮਝਾਈਏ ਵੀ ਤੁਸੀਂ ਸੁਬਾਹ ਮਤਲਬ ਰਾਤ ਨੂੰ ਥੋੜਾ ਫੋਨ ਤੋਂ ਪਰਹੇਜ ਕਰਕੇ ਰਾਤ ਜਲਦੀ ਸਵੋ ਰ ਸੁਬਾਹ ਜਲਦੀ ਉੱਠੋ ਬੱਚੇ ਸਕੂਲੇ ਵੈਸੇ ਤਾਂ ਉੱਠਦੇ ਹੀ ਨੇ। ਪਰ ਫਿਰ ਵੀ ਬੱਚੇ ਕਹਿ ਦਿੰਦੇ ਆ ਵੀ ਨਹੀਂ ਅੱਠ ਵਜੇ ਜਾਣਾ ਸੱਤ ਵਜੇ ਉੱਠਾਂਗੇ ਫੇਿਰ ਹੌਲੀ ਹੌਲੀ ਤਿਆਰ ਹੋ ਜਾਂਗੇ। ਹੁੰਦਾ ਹੈ ਨਾ ਬੱਚਿਆਂ ਦਾ। ਪਰ ਆਪਾਂ ਨੂੰ ਸਲਾਹ ਦੇਣੀ ਚਾਹੀਦੀ ਹੈ ਵੀ ਸੁਬਾ ਸਾਢੇ ਪੰਜ ਪਾਉਣੀ ਸੀ ਉੱਠ ਖੜਨਾ ਚਾਹੀਦਾ ਬੱਚਿਆਂ ਨੂੰ ਪਹਿਲਾਂ ਸੀ ਚਲੋ ਬਾਲੀ ਸੰਧਿਆ ਉੱਠਦੇ ਸੀ। ਹੁਣ ਤਾਂ ਨਹੀਂ ਉੱਠਦੇ ਚਲੋ ਤੁਹਾਡੇ ਕੋੋ ਕਿੰਨੀ ਠੰਡੀ ਠੰਢਡੀ ਹਵਾ ਚੱਲ ਰਹੀ ਹੁੰਦੀ ਹੈ ਹਨਾ ਹੁਣ ਆਹ ਚਾਰ ਦਿਨ ਹੋ ਗਏ ਸੀ। ਕਿੰਨੀ ਜ਼ਿਆਦਾ ਗਰਮੀ ਬਣ ਵੱਧ ਰਹੀ ਸੀ ਸਾਹ ਲੈਣਾ ਉ ਪਔੱਖਾ ਸੀ ਕਿੰਨੀ ਜ਼ਿਆਦਾ ਗਰਮੀ ਸੀ ਪੱਖੇ ਅੱਗੇ ਬੈਠੋ ਏਸੀ ਕੋਲੇ ਬੈਠੋ ਏਸੀ ਚ ਬੈਠੋ ਤਾਂ ਠੀਕ ਨਿ ਤਾਂ ਬਾਹਰ ਜਾਓ ਤਾਂ ਗਰਮੀ ਗਰਮੀ ਹੈ ਸੀ ਨਾ ਫਾਇਦਾ ਹੁਣ ਤੇ ਹੀ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈਗਾ ਆਪਾਂ ਨੂੰ ਜਾਂ ਵੱਡਿਆਂ ਨੂੰ ਵੀ ਕਹਿਣਾ ਚਾਹੀਦਾ ਹੈਗਾ ਬਜ਼ੁਰਗ ਤਾਂ ਵੈਸੇ ਚਲ ਨਹੀਂ ਉੱਠਦੇ ਨੇ ਲੇੜ ਤਾਂ ਨਹੀਂ ਉੱਠਦੇ ਵੈਸੇ ਪਏ ਰਹਿਣ ਤਾਂ ਪਰਨ ਵਸਾਈ ਚਲੋ ਤੁਸੀਂ ਵੀ ਕੋਈ ਰਹਿ ਦਿਵਾਤੀ ਸੰਧਿਆ ਉਠ ਤੇ ਪੜੇ ਲਿਖੇ ਵਾਸਰਾ। ਨਈ ਵੈਸੇ ਅਪਾਂ ਪੜਦੇਆਂਗੇ ਵਾਤਾਵਰਨ ਕੈ ਦੋ ਅਪਣਾ ਕਿੰਨਾ ਹੈਣਾ ਵਦੀਆ ਹੁੰਦਾ ਐ ਸੁਬਾਹ ਕੁਛ ਗੱਲਾਂ ਤੇ ਦੱਸੋ ਫਿਰ ਵੀ ਹੁ, ਕੁਛ ਤਾਂ ਕਣ ਕਹਿਣਾ ਚਾਹੁੰਦੇ ਹੋ।
ਦੱਸਦੀ ਆ ਤੁਹਾਨੂੰ ਮੈਂ ਰਾਇ ਰਏ ਕੀਦਾ ਮੇਰੇ ਹੈਕੋ ਨੀ
ਕਹਿ ਰਹੀ ਹਾਂ ਤੁਸੀਂ ਕੁੱਝ ਪੁੱਛੋ ਮੈਂ ਤੁਹਾਨੂੰ ਦੱਸਦੀ ਹਾਂ।
ਹਾਂ ਬਸ ਇਹੀ ਕਹਿਣਾ ਹੈ ਨਾ ਤੁਸੀਂ ਵੀ ਆਪਾਂ ਜਦੋਂ ਗੱਲ ਹੀ ਇਸ ਚੀਜ਼ ਦੀ ਕਰਦੇ ਹਾਂ ਨਾ ਵੀ ਸਵੇਰੇ ਸੁਬਾਹ ਉੱਠਣ ਦੀ ਜਲਦੀ ਉੱਠਣ ਦੀ ਤਾਂ ਉਹਦੇ ਬਾਰੇ ਤੁਸੀਂ ਦੱਸੋਗੇ ਨਾ ਕੁਛ ਨਾ ਕੁਛ ਤਾਂ ਵੀ ਸੁਬਾਹ ਜਲਦੀ ਉੱਠਣਾ ਚਾਹੀਦਾ ਆ ਲੇਟ ਉੱਠਣਾ ਚਾਹੀਦਾ ਉਹਦੇ ਕੀ ਨੁਕਸਾਨ ਨੇ ਸੁਬਾ ਉੱਠਣ ਦੇ ਕੀ ਫਾਇਦੇ ਨੇ ਕੁਛ ਕੁ ਦੱਸ ਦੋ ਬਸ
ਪਰ ਲੇਟ ਉੱਠਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈ ਦਿਨ ਪੂਰਾ ਹੀ ਖ਼ਰਾਬ ਜਾਂਦਾ ਆ ਜੇ ਜ਼ਿਆਦਾ ਲੇਟ ਹੋ ਜਾਈਏ ਤਾਂ ਅ ਸੁਸਤੀ ਆਉਂਦੀ ਰਹਿੰਦੀ ਹੈ
ਹਾਂ ਸਭ ਤੋਂ ਵੱਡਾ ਤਾਂਹੀ ਹੈ ਵੀ ਸੁਸਤੀ ਆ ਰਹੀ ਹੈ ਨਾ ਆਪਾਂ ਨੂੰ ਸਾਰਾ ਦਿਨ ਬਾਅਦ ਚ
ਹਾਂ ਫੇਰ ਕੋਈ ਕੰਮ ਕਰਨ ਦਾ ਵੀ ਦਿਲ ਨੀ ਕਰਦਾ
ਹਮ ਸਭ ਨੂੰ ਕੋਈ ਵੱਡਾ ਆਪਾਂ ਨੂੰ ਕੋਈ ਗੱਲ ਕਹਿ ਰਿਹਾ ਤਾਂ ਆਪਾਂ ਉਹਦਾ ਹਜਾ ਲਾਦੇ ਹਾਂ ਹਨਾ ਵੀ ਤੂੰ ਮੈਨੂੰ ਕਿਉਂ ਬੁਲਾਇਆ ਸਿਹਤ ਹੀ ਉਸ ਤਰ੍ਹਾਂ ਦੀ ਬਣ ਜਾਂਦੀ ਹੈਗੀ ਆ ਲੇਟ ਉੱਠਣ ਨਾਲ ਹਨਾ ਤਾਂ ਘਰ ਦੇ ਕਹਿਣਦੇ ਵੀ ਇੱਕ ਤਾਂ ਤੈਨੂੰ ਉਠਾਇਆ ਨੀ ਤੂੰ ਸਾਡੇ ਧਰੋਂ ਮਾਰਦਾ ਆ ਮਾਰਦੀ ਆ। ਤੁੋਨੂੰ ਮਿਲਦਾ ਉਹਨਾਮ ਹੀ ਅੱਜ ਕੱਲ
ਹਾਂਜੀ ਹਾਂਜੀ।
ਕਹਿੰਦੇ ਆ ਨਾ ਮੰਮੀ ਡੈਡੀ ਮੇਰੇ ਨਾਲ ਖੁਦ ਹੁੰਦਾ ਮੈਂ ਲੇਟ ਉੱਠ ਖਣਾ ਹੈ ਕਿਸੇ ਟਾਈਮ ਤਾਂ ਮੰਮੀ ਨੂੰ ਮੈਂ ਕਹਿ ਮੰਮੀ ਮੈਨੂੰ ਕਹਿ ਦੇ ਵੀ ਤੂੰ ਘਰ ਦਾ ਕੰਮ ਕਰ ਲੈ ਆ ਵਾਲਾ ਹਨਾ ਮੈਂ ਉਹਨੂੰ ਕਹਿੰਦੀ ਇੱਕ ਤਾਂ ਤੂੰ ਮੈਨੂੰ ਠ ਮਤਲਬ ਕੇ ਵੀ ਵੀ ਮੈਂ ਰਾਤ ਲੇਟ ਸੁੱਤੀ ਤੁਸੀਂ ਮੈਨੂੰ ਕੰਮ ਕਹਿ ਤਾ ਮੰਮੀ ਕਹਿੰਦੀ ਵੇਖਿਆ ਤੈਨੂੰ ਲੇਟ ਉਠਾਉਂਦੇ ਹੈਗੇ ਵੀ ਕਹਿੰਦੇ ਤ ਛੋਟੀ ਹੈਗੀ ਆ ਹੈ ਨਾ ਤੈਨ ਲੇ ਉਠਾਉਂਦੇ ਉੱਤੇ ਤੂੰ ਮਾੜਾ ਤੈਨ ਕੰਮ ਕਹਿ ਤਤਾ ਤੂੰ ਕਿਵੇਂ ਕਰਦੀਆਂ ਆਮ ਹੀ ਗੱਲਾਂ ਨੇ ਤਾਂ ਘਰਾਂ ਵਿੱਚ ਹੁੰਦੀਆਂ ਰਹਿੰਦੀਆਂ ਨੇ
ਬਿਲਕੁਲ ਨਹੀਂ ਤਾਂ ਹੈ।
ਪਰ ਦੇਖਿਆ ਜਾਵੇ ਤਾਂ ਉਸ ਤੈਨ ਸੰਦਿਆ ਜਿਸ ਤੈਨ ਸੰਦਿਆ ਉੱਠੀ ਹੁਣ ਮੈਂ ਆਦਤ ਪਾਈ ਹੈ ਥੋੜੇ ਟਾਈਮ ਪਹਿਲਾਂ ਦੀ ਵੀ ਸੰਦੇਹਾ ਉੱਠੀਦਾ ਗਾ ਤਾਂ ਸੁਨੇਹਾ ਉੱਠ ਕੇ ਆਪਦਾ ਪਹਿਲਾਂ ਤਾਂ ਕੰਮ ਕਰ ਲਈਦਾ ਫਿਰ ਆਪਦਾ ਕੋਲਜ ਚੱਲ ਜਾਈਦਾ ਕੋਲਜ ਚ ਆ ਕੇ ਵੀ ਕੋਈ ਰੈਸਟ ਕਰ ਲਈ ਦੀ ਹੈਗੀ ਆ ਕੋਈ ਫੇਰ ਸਟੱਡੀ ਕਰ ਲਈ ਦੀ ਆ ਕੋਈ ਜਿਹੜਾ ਕੰਮ ਸਿੱਖਦੇ ਹੈਗੇ ਆ ਕੋਈ ਕੱਪੜੇ ਦਾ ਜਾਂ ਕੁਛ ਵੀ ਆਾ ਉਹ ਕਰ ਲਈਦਾ ਹੈਗਾ ਫੇਰ ਫਿਰ ਸ਼ਾਮ ਨੂੰ ਜਲਦੀ ਕੰਮ ਕਰਕੇ ਸੌ ਜਾਂਦਾ ਸੁਬਾਹ ਉੱਠੀ ਤਾਂ ਵਧੀਆ ਫਰੈਸ਼ ਹਵਾ ਪੈਂਦੀ ਹੈ ਤ੍ਰ ਨੂੰ
ਬਿਲਕੁਲ ਬਿਲਕੁਲ
ਸਾਰਾ ਦਿਨ ਸਰੀਰ ਕਿਸੇ ਵੀ ਕੰਮ ਲਈ ਸਾਰਾ ਦਿਨ ਨੀ ਮੰਨਦਾ ਹੈਗਾ ਜੇ ਪੜ੍ਹਾਈ ਆ ਤਾਂ ਪੜ੍ਹਾਈ ਲਈ ਨੀ ਸਰੀਰ ਮੰਨਦਾ ਸਾਰਾ ਦਿਨ ਤਾਂ ਪੈਣ ਲਈ ਵੀ ਨੀ ਮੰਨਦਾ ਸਾਰਾ ਦਿਨ ਨਾਲ ਬੈਠਣ ਲਈ ਮੰਨਦਾ ਹੈਗਾ ਇਹ
ਸਹੀ ਗੱਲ ਐ।
ਹਾਂਜੀ। ਹੋਰ ਬਸ ਠੀਕ ਠਾਕ, ਤੁਸੀਂ ਸੁਨਾਓ।
ਬਸ ਵਧੀਆ।
ਅੱਛਾ-ਅੱਛਾ, ਹੁਨ ਕੀ ਕਰਦੇ?
ਬਸ ਕੁਛ ਨੀ, ਫਿਲਹਾਲ ਤਾਂ ਵੇਲੇ ਈ ਆਂ।
ਅੱਛਾ-ਅੱਛਾ, ਮੌਸਮ ਕਿੱਦਾਂ ਦਾ ਤੁਹਾਡੇ?
ਮੌਸਮ ਕਦੀ ਵਧੀਆ ਹੋ ਜਾਂਦਾ ਐ, ਕਦੀ ਧੁੱਪ ਨਿਕਲ ਜਾਂਦੀ ਐ ਫੇਰ।
ਅੱਛਾ ਚਲੋ ਇਹ ਵੀ ਠੀਕ ਹੈਗਾ, ਪਹਿਲਾਂ ਦੇ ਚਾਰਾਂ ਦਿਨਾਂ ਦੀ ਗਰਮੀ ਨਾਲੋਂ ਤਾਂ ਹੁਨ ਠੀਕ ਐ।
ਹਾਂ ਬੋਤ ਵਧੀਆ।
ਹੂੰ-ਹੂੰ।
ਕੱਲ ਮੀਂਹ ਪਿਆ ਸੀ, ਅੱਜ ਨੀ ਪਿਆ ਪਰ।
ਅੱਛਾ ਹਾਂ, ਏਧਰ ਵੀ ਕੱਲ ਈ ਸੀਗਾ, ਏਧਰ ਵੀ ਏਰੀਏ ਦੇ ਵਿੱਚ ਵੀ।
ਅੱਛਾ-ਅੱਛਾ।
ਹੂੰ। ਮੀਂਹ ਨਾਲ ਵੈਸੇ ਕਾਫ਼ੀ ਬੱਚਤ ਹੋਈ ਐ, ਗਰਮੀ ਦਾ ਅੱਜ ਫ਼ਰਕ ਹੈਗਾ।
ਹਾਂਜੀ-ਹਾਂਜੀ, ਬੋਤ ਜਾਦਾ।
। ਆਹ ਜਿਹੜੀ ਚਾਰ ਦਿਨ ਦੀ ਗਰਮੀ ਸੀਗੀ ਤੇ ਭਾਵੇਂ ਸੰਧਿਆ ਉੱਠ ਕੱਢਦੇ, ਚਾਹੇ ਲੇਟ ਉੱਠ ਕੱਢਦੇ ਇੱਕ ਹੀ ਮਤਲਬ ਨਿਕਲਦਾ ਸੀ ਵੀ ਗਰਮੀ ਆ ਬਸ, ਪਸੀਨਾ ਹੀ ਆਉਂਦਾ ਸੀ ਉਦੋਂ ਮਰਜ਼ੀ ਉੱਠ ਖੜਦੇ।
ਸਹੀ ਗੱਲ ਆ।
ਹੂੰ, ਆਹ ਹੁਨ ਠੀਕ ਹੈਗਾ, ਕਾਫੀ ਫਰਕ ਆ।
ਹਾਂਜੀ-ਹਾਂਜੀ।
ਸਾਾਹ ਜਾ ਆ ਰੇਯਾ ਐ।
ਤੁਹਾਡੇ ਓਥੇ ਵੀ ਮੀਂਹ ਪੈਂਦਾ ਐ?
ਹਾਂਜੀ ਮੀਂਹ ਪੈਂਦਾ ਐ, ਕੱਲ ਸੀ ਵੈਸੇ ਅੱਜ ਨਹੀਂ ਹੈਗਾ, ਅੱਜ ਤਾਂ ਮੌਸਮ ਠੀਕ ਆ, ਹੈਗੇ ਆ ਬੱਦਲ ਜੇ। ਤੇ ਧੁੱਪ ਜੀ ਹੋ ਜਾਂਦੀ ਐ ਕਿਸੇ ਟਾਈਮ, ਕਦੇ ਕਿਵੇਂ ਹੋ ਜਾਂਦਾ ਐ।
ਬਸ ਫੇਰ ਏਦਾਂ ਹੀ ਐ ਮੌਸਮ।
ਹੂੰ-ਹੂੰ।
ਹਾਂਜੀ-ਹਾਂਜੀ।
ਰਾਤ ਜਾਦਾ ਸੀ, ਸਾਡੇ ਪੂਰੇ ਤਿੰਨ ਘੰਟੇ ਮੀਂਹ ਆਇਆ ਵੇ। ਬੋਤ ਜ਼ਿਆਦਾ ਤੇਜ਼ ਸੀਗਾ, ਉਹਦੇ ਨਾਲ ਫ਼ਰਕ ਪੈ ਗਿਆ ਮੌਸਮ ਨੂੰ, ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।
ਠੀਕ ਐ ਜੀ, ਓਕੇ।